ਹੈਲੋ
ਹੈਲੋ ਵਧੀਆ ਤੁਸੀਂ ਦੱਸੋ ਬਸ ਕੁਛ ਨੀ ਫਰੀ ਡਿਨਰ ਦੀ ਤਿਆਰੀ ਕਰ ਰਹੇ ਸੀ। ਅੱਜ ਭਾਈ ਯੈਲੋ ਦਾਲ ਬਣਾਈਏ
ਕੋਈ ਬਿਮਾਰ ਐ।
ਬਸ ਤਬੀਅਤ ਵੈਸੇ ਠੀਕ ਨਹੀਂ ਸੀ। ਸਵੇਰੇ ਜਿਆਦਾ ਹੀ ਕੁਛ ਖਾ ਲਿਆ ਸੀ ਹੈਵੀ
ਅੱਛਾ ਅੱਛਾ ਹਾਂ ਹੁੰਦਾ ਹੈ ਬਸ ਅਸੀਂ ਵੀ ਜਦੋਂ ਪੇਜਵੇਂ ਰਾਜਮਾ ਚਾਵਲ ਆ ਜਿਵੇਂ ਕੜੀ ਸਵਾਲ ਬਣਾ ਲਈ ਨਾ ਹੈਵੀ ਖਾ ਲਈਏ ਫੇਰ ਰਾਤੀ ਦਿੱਲੀ ਦਲੀਆ ਬਣਾਂਦੇ ਹਾਂ ਖਿਚੜੀ ਬਣਾਂਦੇ ਆ ਐਵੇਂ ਪਤਲੀ ਪਤਲੀ ਦਾਲ ਬਣਾ ਲੈਂਦੇ ਆ ਕੋਈ ਜਾਂਦਾ ਹੋਰ ਦੱਸੋ ਹਾਂਜੀ ਹਾਂਜੀ ਬਿਲਕੁਲ ਨਾਲੇ ਕਿਉਂਕਿ ਵੇਖੋ ਰਾਤੀ ਫਿਰ ਅਸੀਂ ਸੈਰ ਵੀ ਨੀ ਕਰਦੇ ਐਕਸਰਸਾਈਜ਼ ਵੀ ਨੀ ਕਰਦੇ ਇਹਨਾਂ ਤਾਂ ਚਲੋ ਰੋਟੀ ਖਾ ਕੇਸੀਂ ਟਹਿਰ ਲਈਦਾ ਕੰਮ ਕਾਰ ਲਈਖਦਾ।
ਬਿਲਕੁਲ ਬਿਲਕੁਲ।
ਹੋ ਜਾਂਦੀ ਰਾਤੀ ਤਾਂ ਬਿਲਕੁਲ ਹੀ ਫੇਰ ਅਸੀਂ ਖਾਨੇ ਵੀ ਰੇ ਲੇਟ ਹੈਗੀਆਂ ਦੱਸ ਵਜੇ ਕੋਲ ਖਾ ਕੇ ਸੋ ਜਾਈਦਾ। ਕਿ ਡਾਇਜੈਸਟ
ਹਾਂਜੀ ਹਾਂਜੀ।
ਹੋਰ ਦੱਸੋ ਓ
ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਬਸ ਗੈਸਟ ਆਏ ਵੇ ਨੇ।
ਅੱਛਾ ਫਿਰ ਡਿਸਟਰਬ ਤਾਂ ਨੀ ਕਰਤਾ ਮੈਂ ਕੋਲ ਕਰਕੇ ਹੋਰ ਦੱਸੋ ਕੀ ਕੀਤਾ ਫੇਰ ਅੱਜ ਸਾਰਾ ਦਿਨ ਮੈਂ ਕਿਹਾ ਬਿਜੀੀ ਸੀ ਸਵੇਰੇ ਫੋਨ ਕੀਤਾ ਸੀ ਚੁਕਿਆ। ਗਏ ਨਹੀਂ ਤੁਸੀ
ਹਾਂਜੀ ਹਾਂਜੀ ਬਸ ਬਿਜੀ ਸੀ। ਬਸ ਇੱਧਰ ਆਏ ਦੇ ਨੇ ਬੱਚੇ ਫੇਰ ਸਾਰੇ ਮਿਲਣ ਆ ਜਾਂਦੇ ਨੇ। ਬੱਚਿਆਂ ਨੂੰ
ਅੱਛਾ। ਹੁੰਦਾ ਹੀ ਹੈ ਵੇਖੋ ਛੁੱਟੀਆਂ ਚ ਰੌਣਕਾਂ ਲੱਗਦੀ। ਆਂ ਨੇ ਦੇਖੋ ਸਾਰੇ ਇਕੱਠੇ ਹੁੰਦੇ ਨੇ ਨਾ ਆਪਸ ਵਿੱਚ
ਹਾਂ ਉਹ ਤੇ ਵੇਖੋ ਹਾਂ ਉਹ ਤੇ ਵੇਖੋ ਆਪਣੇ ਤੇ ਡ ਪੈਂਦੇ ਨਾ ਬੱਚਿਆਂ ਕੋਲ ਫੋਨ ਖੋਵੋ ਲਾਓ ਗੇਮਾਂ ਗੂਮਾਂ ਕੱਢੋ ਲੂਡੋ ਵਗੈਰਾ ਲਾ ਕੇ ਬੈਠੋ
ਨਾਨੀ ਨਾਨੀ ਸਾਨੂੰ ਡਾਂਟ ਦਿੰਦੀ ਏ
ਬੱਚਿਆਂ ਦਾ ਐਵੇਂ ਬਸ ਫੋਨ ਫੋਨ ਲੋਟ ਟੀਵੀ ਲੈ ਲਣਗੇ
ਹਾਂਜੀ ਹਾਂਜੀ ਟੀਵੀ ਛੱਡੋ ਟੈਬ
ਹਾਂ ਬਿਲਕੁਲ ਅੱਛਾ ਹੋਰ ਕੁਛ ਨਾ ਮਿਲਿਆ ਤੇ ਬਾਹਰ ਗਲੀਆਂ ਚ ਖੇਲਣ ਚੱਲੇ ਜਾਣਗੇ ਰਿ ਧੁੱਪੀ 'ਚ
ਹਾਂਜੀ ਹੁਣ ਇਹ ਉੱਧਰ ਜਾਣਗੇ ਘਰ ਆਪਣੇ ਫੇਰ ਇਹ ਠੀਕ ਆਉਣਗੇ ਫੇਰ ਮਾਰ ਖਾਣਗੇ ਨਾ
ਹਾਂ ਦੋਸਤ ਜ਼ਰੂਰੀ ਹੁੰਦੀ ਇਹਨਾਂ ਨੂੰ
ਬਿਲਕੁਲ
ਹੋਰ ਕੀ ਕਰਤੇ
ਤੁਸੀਂ ਬਣਾ ਲਿਆ ਡਿਨਰ
ਹਾਂ ਮੈਂ ਬਣਾ ਲਈ ਸੀ ਮੈਂ ਅੱਜ ਘੀਆ ਬਣਾਇਆ ਸੀ
ਖਾਂਦਾ ਨੀ
ਨਹੀਂ ਸਾਡੇ ਤਾਂ ਇੱਥੇ ਸਾਰੇ ਇਡੇ ਖੁਸ਼ ਹੋ ਕੇ ਖਾਂਦੇ ਘੀਆ ਸੋਇਆਬੀਨ ਪਾ ਲੈਣੀ ਹਾਂ
ਅੱਛਾ ਉਹ ਕਿਸ ਤਰ੍ਹਾਂ ਬਣਾਉਂਦੇ ਹੋ
ਬਸ ਘੀਏ ਨੂੰ ਉਹਨੂੰ ਕੱਟ ਨਈ ਜਿਆਦਾ ਮੈਂ ਮੋਟੇ ਮੋਟੇ ਨੀ ਕਟਦੀ ਨਾ ਬਰੀਕ ਕੱਟਣੀ ਹੈ ਤਾਂ ਕਿ ਜਦੋਂ ਘੀਆ ਬਣ ਜਾ ਨਾ ਫੇਰ ਉਹ ਐਵੇਂ ਮਤਲਬ ਮੈਂ ਛਪੋ ਕੇਵੇਂ ਉਹ ਬਣ ਜਾ ਬਿਲਕੁਲ ਇੱਕ ਸਬਜ਼ੀ ਤਰ੍ਹਾਂ ਬਣ ਜਾ ਖੜਾ ਖੜਾ ਨਾ ਰਹੇ
ਹਾਂਜੀ ਹਾਂਜੀ
ਕੱਟ ਲੈਂਦੀ ਹਾਂ ਇੱਕ ਪਾਸੇ ਟਮਾਟਰ ਪਿਆਜ ਹਰੀ ਮਿਰਚ ਕੱਟ ਲਈਦਾ ਫਿਰ ਕੁੱਕਰ ਵਿੱਚ ਥੋੜ੍ਹਾ ਜਹਾ ਤੇਲ ਪਾ ਲੈਂਦੀ ਹਾਂ ਥੋੜ੍ਹੀ ਹਿੰਗ ਸੁੱਟਣੀ ਹਾਂ ਵਿੱਚ ਜੀਰਾ ਪਾ ਲੈਂਦੀ ਹਾਂ ਤੇ ਫੇਿਰ ਪਿਆਜ ਪਾ ਕੇ ਥੋੜ੍ਹਾ ਜਿਹਾ ਰੋਸਟ ਚੜ ਲੈਂਣੀ ਹਾਂ ਜਦ ਤਕ ਬਰਾਊਨ ਹੋ ਜਾਏਗਾ ਨਾ ਫੇਿਰ ਉਸ ਤੋਂ ਬਾਅਦ ਵਿੱਚ ਮੈਂ ਹਲਦੀ ਤੇ ਦੇਗੀ ਮਿਰਚ ਪਾ ਦੇਵਾਂਗੀ ਮੈਂ ਪਹਿਲੇ ਪਾ ਦਿੰਦੀ ਹਾਂਗੀ ਫੇਿਰ ਬਾਅਦ ਇਸ ਨਾ ਕੱਚੀ ਕੱਚੀ ਲੱਗਦੀ ਮੈਨੂੰ ਹਲਦੀ ਤੇ ਉਹਦਾ ਸਵਾਦ ਆਉਂਦਾ ਮੂੰਹਚ ਫੇਿਰ ਉਸ ਤੋਂ ਬਾਅਦ ਮੈਂ ਟਮਾਟਰ ਪਾ ਦਿੰਦੀ ਹਾਂ ਫਿਰ ਟਮਾਟਰ ਦੇ ਉੱਤੇ ਥੋੜਾ ਜਿਹਾ ਪਾਣੀ ਚਮਚ ਜਾਂ ਇੱਕ ਕੜਛੀ ਪਾਣੀ ਪਾ ਕੇ ਨਾ ਉਤੇ ਨਮਕ ਪਾ ਦੇਵੇ ਤਾਂ ਕਿ ਟਮਾਟਰ ਗਲ ਜੇ ਫਿਰ
ਅੱਛਾ।
ਫਿਰ ਉਹਦੇ ਉੱਪਰ ਸੁੱਕਾ ਧਨੀਆ ਪਾ ਦਿੰਦੀ ਹਾਂ ਥੋੜ੍ਹਾ ਜ ਗਰਮ ਮਸਾਲਾ ਪਾ ਲੈਂਦੀ ਹਾਂ ਫੇਰ ਮੈਂ ਨਾਲ ਮਲਾਈ ਪਾ ਲੈਂਦੀ ਹਾਂ ਇੱਕ ਚਮਚ,
ਅ, ਤੇ ਹਾਂ, ਬੱਚਿਆਂ ਦਾ ਥੋੜਾ ਟੇਸਟ ਚੇਂਜ ਹੋ ਜਾਂਦਾ ਏ
ਕਰੀਮੀ ਬਣ ਜਾਂਦਾ ਵ ਨਾਲ ਫਿਰ ਘੀਆ ਪਾ ਦਿੰਦੇ ਹਾਂ ਪਾਣੀ ਪਾਣੀ ਨੀ ਪਾਉਂਦੀ ਘੀਆ ਆਪੇ ਪਾਣੀ
ਹਾਂਜੀ
ਤੇ ਅੱਜ ਵੈਸੇ ਮੈਂ ਵਿੱਚ ਸੋਇਆਬੀਨ ਪਾ ਕੇ ਬਣਾਇਆ ਸੀ, ਮੈਂ ਅ ਟਮਾਟਰ ਤੋਂ ਬਾਅਦ ਨਾ ਸੋਇਆਬੀਨ ਉਬਾਲ ਕੇ ਨਾ ਵਿੱਚ ਪਾ ਤ ਸੀ ਐਵੇਂ।
ਓਕ ਉਹਨੂੰ ਫਰਾਈ ਨਹੀਂ ਕੀਤੀ?
ਨਹੀਂ-ਨਹੀਂ, ਐਵੇਂ ਸੋਇਆਬੀਨ ਵਿੱਚ ਪਾ ਦਿੱਤਾ ਮੈਂ ਉਬਾਲਦੀ ਸੀ ਨਾ ਪਹਿਲੇ ਮੈਂ ਉਹਨੂੰ, ਉਬਾਲ ਕੇ ਉਹਦਾ ਪਾਣੀ ਮਤਲਬ ਨਿਚੋੜ ਕੇ ਫਿਰ ਮੈਂ ਟਮਾਟਰਾਂ ਤੋਂ ਬਾਅਦ ਉਹਨੂੰ ਪਾ ਤਾ ਹੁਣ ਹਲਕੀ ਜਿਹੀ ਐਵੇਂ ਮ ਮਤਲਬ ਮਿਕਸ ਕਰ ਲਿਆ। ਦੋ ਤਿੰਨ ਮਿੰਟ ਭੁੰਨ ਲਿਆ। ਫੇਰ ਮੈਂ ਮਲਾਈ ਪਾ ਕੇ ਘੀਆ ਪਾ ਤਾ ਫਿਰ ਮੈਂ ਦੋ ਤਿੰਨ ਸੀਟੀਆਂ ਦਵਾਤੀਆਂ, ਫਿਰ ਨਾ ਮੈਂ ਫ ਫਿਰ ਨਾ ਮੈਂ ਨਾ ਕ ਖਣੀ ਆ ਮੈਂ ਭਾਪ ਕੱਢਦੀ ਨੀ ਮੈਨੂੰ ਪਾਪ ਵਿੱਚ ਪਿਆ ਰਹਿਣ ਦਿੰਦੀ ਹਾਂ, ਜਦੋਂ ਤੱਕ ਉਹਨਾਂ ਦੀ ਪਾਫ ਨਹੀਂ ਨਿਕਲਦੀ ਨਾ ਤਾਂ ਤੱਕ ਮੈਨੂੰ ਖੁਲਦੀ ਨੀ। ਇੰਨਾ ਵਧੀਆ ਤਰ੍ਹਾਂ ਨਾਲ ਐਨ ਗਾਲ ਜਾਂਦਾ। ਪੂਰਾ ਬਹੁਤ ਸਵਾਦ ਆਉਂਦਾ।
ਸਾਡੇ ਖਾਂਦਾ ਹੀ ਨੀ
ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਐਵੇਂ ਡਰਾਇੰਗ ਕਰੇਓ, ਦੇਖਣਾ ਬਹੁਤ ਟੇਸਟੀ ਬਣਦਾ।
ਵਧੀਆ। ਕੋਈ ਨੀ ਮੈਂ ਵੀ ਟਰਾਈ ਕਰਾਂਗੀ।
ਨਹੀਂ ਤਾਂ ਅੱਜ ਕੱਲ੍ਹ ਤੇ ਇੰਨੀਆਂ ਇੰਨੀਆਂ ਰੈਸਪੀ ਪੀਜ਼ ਆਉਂਦਿਆਂ ਨੇ ਯੂਟਿਊਬ ਤੇ ਦਿਖਾਉਂਦੇ ਨੇ।
ਹਾਂਜੀ-ਹਾਂਜੀ। ਵੈਸੇ ਇਹ ਕਦੀ ਟਰਾਈ ਨਹੀ ਕੀਤ ਤਾਂ ਪਰ ਬੱਚਿਆਂ ਨੂੰ ਦੇ ਸਕਦੇ ਹਾਂ ਆਪ
ਹਾਂ, ਹਾਂਜੀ ਉਹ ਦੇਖੋ, ਹਰੀ ਸਬਜ਼ੀਆਂ ਤਾਂ ਬਹੁਤ ਅੱਛੀਆਂ ਹੁੰਦੀਆਂ ਬੱਚਿਆਂ ਨੂੰ, ਖਵਾਣੀ ਚਾਹੀਦੀ ਹੈ। ਬ ਬੱਚਿਆਂ ਦੀ ਅੱਖਾਂ ਲਈ, ਸਿਹਤ ਲਈ, ਬਹੁਤ ਫਾਇਦੇਮੰਦ ਨੇ।
ਹਾਂਜੀ, ਹਾਂਜੀ ਸਾਡੇ ਖਾਂਦੇ ਹੀ ਨੀ ਨਾ, ਹਰੀ ਸਬਜ਼ੀ। ਜਿਆਂ ਬਿਲਕੁਲ ਵੀ।
ਨਹੀਂ ਅਸੀਂ ਮੈਂ ਤਾਂ ਖਵਾਨੀ ਆਂ, ਅਲੱਗ ਅਲੱਗ ਤਰੀਕੇ ਨਾਲ ਬਨਾ ਲੈਂਨੀ ਆਂ। ਕਈ ਵਾਰੀ, ਕੋਫਤੇ ਬਣਾ ਲਈ ਦੇਨ। ਹੈਨਾ, ਤਾਂ ਕਿ ਬੱਚੇ ਖਾ ਲੈਨ ਕਿਸੇ ਨਾ ਕਿਸੇ ਤਰੀਕੇ ਕਿ ਅੰਦਰ ਜਾਏ ਬੱਚਿਆਂ ਦੇ ਸਬਜ਼ੀਆਂ।
ਹਾਂਜੀ, ਹਾਂਜੀ ਆ ਤਾਂ ਹੀ ਤੇ ਅੱਜ- ਕੱਲ ਬੱਚਿਆਂ ਨੂੰ ਕਦੀ ਇੱਥੇ ਦਰਦ ਈ।
ਹਾਂ ਬਿ ਬਿਲਕੁਲ -ਬਿਲਕੁਲ ਉਹੀ ਕੁਛ ਖਾਨਾ ਨੀ ਫਾਸਟ- ਫੂਡ ਤੇ ਰਹਿਨਾ, ਫਿਰ ਕਿੱਥੋਂ ਦੇਖੋ ਸਿਹਤਾਂ ਬਨੀਆਂ ਹੋਇ ਬਨਨੀਆਂ ਬੱਚੇ ਦੀਆਂ। ਹੋਰ ਦੱਸੋ, ਲਾਓ ਚੱਕਰ ਕਿੰਨਾ ਟਾਈਮ ਹੋ ਗਿਆ, ਤੁਸੀ ਆਏ ਵੀ ਨੀ।
ਕੋਈ ਗੱਲ ਨੀ ਆਵਾਂਗੇ।
ਹੋਰ ਤੁਸੀਂ ਬਿਜੀ ਸੀ ਮੈਨੂੰ ਲੱਗਦਾ, ਵਿਆਹ ਸੀ ਤੁਹਾਡੇ ਘਰੇ ਹੈਨਾ ਕੋਈ ਫੰਕਸ਼ਨ ਸੀ। ਮੈਂ ਤੁਹਾਡੀ ਫੋਟੋਜ਼ ਦੇਖੀਆਂ ਸੀ ਵਟਸਪ ਤੋਂ, ਸਟੇਟਸ ਲਾਇਆ ਦਾ ਸੀ ਨਾ ਤੁਸੀ।
ਹਾਂਜੀ -ਹਾਂਜੀ ਬਸ ਉਹ ਸਾਡੇ
ਹ ਰਿਲੇਟਿਵ ਸੀ।
ਹਾਂਜੀ ਹਾਂਜੀ ਰਿਲੇਟਿਵ ਸੀ‌ ਸੀ।
ਹਾਂ ਤੇਰੀ ਡਰੈਸਿਸ ਬਹੁਤ ਪਿਆਰੀਆਂ ਸੀ। ਕਿੱਥੋਂ ਲਿਤੀਆਂ ਸੀ ਤੁਸੀ?
ਔਨਲਾਈਨ ਹੀ ਉਹ ਕਰਦੇ ਨੇ, ਬਿਜ਼ਨਸ ਨਾ।
ਅੱਛਾ, ਨਹੀਂ ਫੇਰ ਤੁਸੀ ਆਪਨੀ ਉਹਦੇ ਨਾਲ, ਮਤਲਬ ਪ੍ਰੈਫਰੈਂਸ ਨਾਲ ਸਵਾਇਆ ਸੀ। ਸੀ ਉਹਨਾਂ ਦੇ ਉਹਦੇ ਨਾਲ।
ਵੈਸੇ ਮੈਂ ਉਹਨਾਂ ਦੀ ਕਰਾਇਆ ਸੀ, ਮੈਂ ਉਹਨਾਂ ਨੂੰ ਦੱਸ- ਦੱਸ ਕਿ ਮੈਨੂੰ ਇਸ ਤਰ੍ਹਾਂ ਚਾਹੀਦੀ ਏ, ਤੇ ਉਹਨਾਂ ਨੇ ਮੈਨੂੰ ਕਰਕੇ ਦਿੱਤੀ
ਨਹੀਂ ਬਹੁਤ ਅੱਛੀ ਲੱਗ ਰਹੀ ਸੀ, ਤੁਹਾਡੇ ਤੇ ਜਚ ਵੀ ਇੰਨੀ ਰਹੀ ਸੀ। ਦੇਖੀ ਸੀ ਮੈਂ
ਸਗੋਂਣ, ਮੈਂ ਫੇਰ ਕਹਿ ਰਹੀ ਸੀ ਮੈਂ ਕਿਹਾ ਸੂਟ ਸਟਿੱਚ ਕਰਾਵਾਂਗੀ, ਦੇਖਾਂਗੀ ਕੋਈ ਆਈਡੀਆ ਪਰ ਮੈਂ ਕਿਹਾ ਉਹ ਇੰਨੇ ਵਧੀਆ ਸੀਂਦੇ ਨੇ
ਹਾਂ ਸਹੀ ਗੱਲ ਦੇਖੋ ਉਹਨਾਂ ਨੇ ਫਿਰ ਪੂਰਾ ਕੋਰਸ ਕੀਤਾ ਦੈ ਨਾ ਉਹਨਾਂ ਨੂੰ ਸਾਡੇ ਤੋਂ ਵੱਧ ਨੌਲੇਜ ਹੇਗੀ ਏ।
ਹਾਂਜੀ।
ਘਰ ਲੇਡੀਜ਼ ਵੀ ਨੇ ਬਟ ਜੋ ਬੁਟੀਕ ਏ ਨਾ ਉਹਨਾ ਨੂੰ ਦੇਖੋ ਹਰ ਇੱਕ ਚੀਜ਼ ਪਤਾ ਉਹਨਾਂ ਨੂੰ ਕਿੱਥੋਂ ਡਿਜ਼ਾਇਨ ਕਿਵੇਂ ਬਣ ਸਕਦਾ, ਕਿਹੜਾ ਪੀਸ ਵੇਸਟ ਨੀ ਕਰਨਾ ਅਸੀਂ, ਉਹ ਵੇਸਟ ਵੀ ਤੁਸੀਂ ਕਿਵੇਂ ਅਸੀਂ ਡਿਜ਼ਾਇਨ ਬਣਾ ਲੈਣਾ।
ਬਿਲਕੁਲ-ਬਿਲ ਬਹੁਤ ਵਧੀਆ ਸੀ। ਹਾਂਜੀ।
ਮੈਂ ਵੀ ਸਗੋਂ ਸੁਆਣੇ ਸੀ ਫਿਰ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂਗੀ ਵੀ।
ਹਾਂਜੀ-ਹਾਂਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਾ ਉਹਨਾਂ ਦੀ ਆਈ ਡੀ ਮੈਨਸ਼ਨ ਕਰਾਂਗੀ। ਤੇ ਤੁਸੀਂ ਉਧਰੋਂ ਕਰ ਲੈਣਾ ਫੋਲੋ।
ਹਾਂਜੀ ਜਰੂਰ ਮੈਨੂੰ ਕਰਨਾ ਯਾਦ ਨਾਲ ਕਿ ਸਾਡੇ ਵੀ ਨਾ ਫੰਕਸ਼ਨ ਆ ਰਹੇ ਅਗੇ ਜੁਲਾਈ ਵਿੱਚ।
ਅੱਛਾ-ਅੱਛਾ ਕੋਈ ਗੱਲ ਨੀ ਮੈਂ ਤੁਹਾਨੂੰ ਸੈਂਡ ਕਰਾਂ
ਹਾਂਜੀ ਜ਼ਰੂਰ ਕਰਨਾ ਤੇ ਆਪਣਾ ਪ੍ਰਾਈਜ਼ ਵਗੈਰਾ ਕੀ ਸਹੀ ਲੈਂਦੇ ਨੇ ਉਹ?
ਹਾਂਜੀ ਠੀਕ ਕਰ ਦਿੰਦੇ ਨੇ ਆਪਾਂ ਇੱਕ ਦੋ ਵਾਰ ਸਟੀ ਕਰਾਵਾਂਗੇ ਨਾ ਉਹ ਆਪੇ ਫੈਮਿਲੀ ਵਾਈਜ਼
ਅੱਛਾ-ਅੱਛਾ ਤੇ ਕੱਪੜਾ ਕੀ ਕਹਿੰਦੇ ਓ ਕੱਪੜਾ ਵਗੈਰਾ ਖੁਦ ਦਿੰਦੇ ਨੇ ਯਾ ਅਸੀਂ ਆਪਣਾ ਵੀ ਲਿਆ ਸਕਨੇ ਯਾ?
ਉਹਨਾਂ ਦਾ ਵੀ ਹੋ ਸਕਦਾ ਹੈ ਉਹ ਆਪਾਂ ਦੇਖ ਸਕਦੇ ਹੈ ਨਾ।
ਹਾਂਜੀ। ਅੱਛਾ, ਹਾਂਜੀ-ਹਾਂਜੀ ਚਲੋ ਤੁਸੀਂ ਮੈਨੂੰ ਮ ਆਈ-ਡੀ ਭੇਜਣਾ ਫਿਰ ਮੈਂ ਦੇਖਾਂਗੀ ਹੈ ਚਲੋ ਠੀਕ ਏ ਫਿਰ।
ਹਾਂਜੀ। ਜੀ ਓਕੇ ਕਰਦੇ ਹ ਫਿਰ ਫੀ ਹੋ ਕੇ ਹੈਨਾ, ਹਾਂਜੀ ਠੀਕ ਹੈ ਓਕੇ ਸਤਿ ਸ੍ਰੀ ਅਕਾਲ।